ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ
ਵਧੀਆ-ਵਧੀਆ ਤੁਸੀਂ ਦੱਸੋ।
ਬਸ-ਬਸ ਵਧੀਆ ਹੋਰ ਰੋਟੀ ਰੂ
ਕੀ ਕਰ ਰਹੇ ਸੀ?
ਟੀ ਖਾ ਲਈ ਏ।
ਹਾਂਜੀ-ਹਾਂਜੀ ਬਸ ਹੁਣੇ ਹੀ ਖਾ ਕੇ ਆਏ ਹਾਂ। ਹਾਂਜੀ
ਲਗਾਇਆ।
ਅੱਛਾ ਸਵੈਟਰ ਦਾ।
ਹਾਂਜੀ-ਹਾਂਜੀ
ਹਾਂਜੀ-ਹਾਂਜੀ ਬਸ ਉਹ ਬਣਾ ਲੈ
ਬੜਾ ਵਧੀਆ ਅੱਛਾ-ਅੱਛਾ ਬਣਾ ਲੈਣ ਦੇ ਉਹ ਬੜੇ ਸੋਹਣੇ ਬਣਾਦੇ ਹੋ ਤੁਸੀਂ ਸਵੈਟਰ। ਹਮ ਮੈਨੂੰ ਤੇ ਬੜਾ ਪਸੰਦ ਲੱਗਿਆ। ਅੱਛਾ-ਅੱਛਾ ਹਾਂਜੀ। ਹਾਂਜੀ ਬੌਤ-ਬੌਤ ਅੱਛਾ ਰੇਡੀਮੇਟ ਲੱਗ ਰਿਹਾ ਸੀ ਬਿਲਕੁਲ।
ਜੀ ਹਾਂਜੀ-ਹਾਂਜੀ।
ਹਮ ਸਫ਼ਾਈ ਬਹੁਤ ਸੀ ਕਈ ਸਵੈਟਰ ਬਣਾਉਂਦੇ ਨੇ ਨਾ ਇਨੀ ਫਿਨਿਸ਼ਗ ਨੀ ਹੁੰਦੀ ਫਿਨਿਸ਼ਿੰਗ ਬਹੁਤ ਸੀ।
ਜੀ ਉੱਪਰ ਉਪ
ਤੇਰਾ ਦੇ ਸੀ ਹਾਂਜੀ। ਤੁਹਾਡੇ ਹਾ ਚ ਹੈਗੀ ਕੋਈ ਨੀ ਮੈਂ ਵੀ ਬਣਵਾਵਾਂਗੀ ਸਵੈਟਰ ਆਪਣੇ ਬੱਚਿਆਂ ਵਾਸਤੇ ਮੈਨੂੰ ਬਹੁਤ ਪਸੰਦ ਆਇਆ। ਮੈਂ ਹਾਂਜੀ ਮੈਂ ਤਦ ਮੈਂ ਕਿਹਾ ਚੱਲ ਮੈਂ ਕੋਲ ਕਰਾਂ। ਤੇ ਮੈਂ ਕਵਾ ਬਈ ਇਹ ਸਵੈਟਰ ਪੁੱਛਾਂ ਕਿ ਆਪਣੇ ਬੱਚਿਆ
ਹਾਂਜੀ ਕੋਈ ਗੱਲ ਨੀ ਮੈਂ
ਤੇ ਮਤਲਬ ਕਿਸ ਹਸਾਬ ਨਾਲ ਲੱਗਦੀ ਉਨ ਵਗੈਰਾ ਕਿਵੇਂ
ਉਹ ਨਾ ਬੱਚੇ ਦੇ ਅਕੋਰਡਿੰਗ ਹੀ ਲੱਗਦੀ ਐ ਜਿਵੇਂ ਬੱਚਾ ਕਿੰਨੇ ਸਾਲ ਦਾ ਐ ਯਾ ਹੈਲਦੀ ਐ ਯਾ ਕਿਵੇਂ ਆ ਉਸ ਹਿਸਾਬ ਨਾਲ ਹੀ ਲੱਗਦੀ ਐ।
ਹਾਂਜੀ-ਹਾਂਜੀ ਕੋਈ ਨੀ ਮੈਨੂੰ ਮੈਂ ਤੁਹਾਨੂੰ ਦੱਸ ਦਾਂਗੀ। ਮੈਂ ਤੁਹਾਨੂੰ ਪੈਸੇ ਦੇ ਦਾਂਗੀ ਤੁਸੀਂ ਆਪੇ ਹੀ ਅਹ ਮਤਲਬ ਉਨ ਵਗੈਰਾ ਖਰੀਦਣ ਲੈਣਾ ਮੈਨੂੰ ਤੇ ਨੌਲੇਜ ਨੀ ਹੈਗੀ ਨਾ।
ਹਾਂਜੀ-ਹਾਂਜੀ।
ਕਿਹੜਾ ਬਣਾਦਾ ਏ। ਹੈ ਨਾ
ਹਾਂਜੀ, ਐ ਤੇ ਹੈ ਨਾਲੇ ਤੁਹਾਨੂੰ ਉਨ ਵਗੈਰਾ, ਲੈਣੀ ਨਾ ਆਏ।
ਓ ਨਾ ਜਿਹੜਾ ਬਣਾਂਦਾ।
ਕੋਈ ਗੱਲ ਨੀ, ਤੁਸੀਂ ਕਲਰ ਵਗੈਰਾ ਦੱਸ ਦੇਣਾ। ਹਾਂਜੀ-ਹਾਂਜੀ ਬਥੇਰੀਆਂ ਓਨਾਂ ਨੇ। ਹਾਂਜੀ ਤੁਸੀਂ ਡਿਸਾਈਡ ਕਰ ਲੈਣਾ, ਨਾ ਕਿਹੜਾ ਕਲਰ
ਕਨੇ ਨਾ ਕੋਈ ਮਤਲਬ, ਵਧੀਆ ਵਾਲੀ ਬੁੱਲ ਮੇਰੇ ਬੱਚੇ ਸੋਫਟ ਵੂਲ ਦੇ ਪਾਂਦੇ ਨੇ, ਸਵੈਟਰ ਓਦਾਂ ਦੀ ਸੋਫਟ ਜੀ ਵਧੀਆ ਜੀ, ਐ ਜੇੜਾ ਤੁਸੀਂ ਲਗਾਇਆ ਹੋਇਆ ਸੀ ਨਾ ਤੇ ਓ ਸੋਫਟ ਜੀ ਸੀ ਲੱਗਦੀ ਪਈ ਐ।
ਹਾਂਜੀ-ਹਾਂਜੀ ਕੋਈ ਗੱਲ ਨੀ।
ਹਾਂਜੀ ਹੋਰ।
ਤੁਸੀਂ ਮੈਨੂੰ ਕਲਰ ਵਗੈਰਾ ਦੱਸਦੇ ਨਾ, ਹਾਂਜੀ-ਹਾਂਜੀ ਸਾਰਾ ਕੁਛ ਬਣਾ ਲੈਂਣੀ ਆਂ।
ਅੱਛਾ, ਅੱਜ ਕੱਲ੍ਹ ਕਰੋਸ਼ੀਏ ਦਾ ਵੀ ਬਹੁਤ ਚੱਲ ਰਿਆ ਟਰੈਂਡ ਵਗੈਰਾ। ਫੇਸਬੁੱਕਾਂ ਤੇ ਕਿੰਨਾ ਕੁਛ ਆ ਰਿਆ ਤੇ ਤੇ ਤੁਸੀਂ ਵੀ ਬਣਾ ਰਹੇ ਓ।
ਹਾਂਜੀ-ਹਾਂਜੀ। ਹਾਂਜੀ-ਹਾਂਜੀ ਬਣਾ ਲੈਂਣੀ ਆਂ।
ਚਲੋ ਵਧੀਆ ਗੱਲ ਐ, ਕੋਈ ਨੀ ਮੈਂ ਵੀ ਬਣਵਾਂਵਾਗੀ ਤੁਹਾਡੇ ਕੋਲੋਂ ਕੁਛ ਹਾਂਜੀ-ਹਾਂਜੀ ਦਿਖਾਣਾ ਮੈਂ ਦੇਖ ਦੀਆਂ ਨਾ ਮੈਂ ਕਿਹਾ, ਮੈਂ ਪੁੱਛਾਂ ਬਈ ਤੁਸੀਂ ਵੀ ਬਣਾਉਦੇ ਹੋ। ਕਰੋਸੀ਼ਏ ਦਾ ਸਮਾਨ ਅੱਜ ਕੱਲ ਕਿੰਨਾ ਚੱਲ ਰਿਐ।
ਹਾਂ, ਟਰੈਂਡ ਵਿੱਚ ਕਿੰਨਾ ਚੱਲ ਰਿਹਾ। ਕਦੇ ਕੀ ਆ ਰਿਹਾ-ਕਦੇ ਕੀ ਆ ਰਿਹਾ, ਫੇਰ ਉਹੀ ਔਡਰ ਆ ਜਾਂਦੇ ਨੇ।
ਹਾਂਜੀ-ਹਾਂਜੀ ਪਰਸ ਕਿੰਨੇ ਅੱਛੇ-ਅੱਛੇ ਨੇ ਪਰਸ ਬਣਵਾਵਾਂਗੀ, ਮੈਂ ਪਰਸ ਮੈਨੂੰ ਬਹੁਤ ਪਸੰਦ ਆਇਆ। ਮੈਨੂੰ ਭੇਜਣਾ ਹੋਰ ਵੀ, ਜੋ ਜੋ ਤੁਸੀਂ ਚੀਜ਼ਾਂ ਬਣਾਂਦੇ ਓ ਨਾ। ਤੇ ਮੈਨੂੰ ਸੈਂਡ ਕਰਨਾ। ਕੋਈ ਨੀ ਮੈਂ ਅੱਗੇ ਵੀ ਹੋਰ ਪਾਵਾਂਗੀ, ਸਾਡੇ ਇੱਕ ਹੋਰ ਵੀ ਬ ਮੈਨੂੰ ਪਸੰਦ ਐ, ਸਵੈਟਰ ਵਗੈਰਾ ਕਰੋਸ਼ੀ ਵਗੈਰਾ। ਵਸ ਵੈਸੇ ਅੱਛੀ ਅੱਛੇ ਹੁੰਦੇ ਨੇ ਇਹਨਾਂ ਚ ਨਿੱਘ ਜਿਆਦਾ ਹੁੰਦਾ। ਜਿਹੜੇ ਘਰ ਸਵੈਟਰ ਬਣੇ ਹੁੰਦੇ ਨੇ ਨਾ।
ਹਾਂ, ਜੇੜੇ ਆਪਾਂ ਬਾਜ਼ਾਰੋਂ ਲੈ ਕੇ ਆਂਦੇ ਨਾ, ਓਦੇ ਚ ਤਾਂ ਠੰਢ ਲੱਗਦੀ ਏ।
ਹਾਂ ਹਾਂਜੀ-ਹਾਂਜੀ ਉਦੇ ਚ ਠੰਡ ਹਾਂਜੀ-ਹਾਂਜੀ ਬਹੁਤ ਨਿੱਘੇ ਹੁੰਦੇ, ਵੈਸੇ ਛੋਟੇ ਬੱਚਿਆਂ ਨੂੰ
ਹਾਂ, ਛੋਟੇ ਬੱਚਿਆਂ ਨੂੰ ਹੁਣ, ਜਿਵੇਂ ਆ ਉਹ ਛੋਟਾ ਹੀ ਈਨਰ ਪਾ ਸਕਦੇ ਹਾ। ਹਾਫ ਬਾਜੂ ਦਾ ਜਿਹੜਾ ਸਵੈਟਰ ਬਣਾ ਕੇ ਤੇ ਉਨਾਂ ਦਾ ਨਿੱਘਾ ਰਹਿੰਦਾ ਏ ਉਹ।
ਨਿੱਘ ਰਹਿੰਦਾ। ਬੱਚੇ ਦੀ ਛਾਤੀ ਨਿੱਘੀ ਰਹਿੰਦੀ ਐ ਛੋਟੇ ਬੱਚਿਆਂ ਦੀ। ਹੂੰ ਛੋਟੇ ਬੱਚਿਆਂ ਵਾਸਤੇ ਤੇ ਬਿੱਲਕੁਲ ਸਹੀ ਹੈਗਾ। ਇਹ ਸਗੋਂ।
ਤੇ ਇਹੀ ਪਾਂਦੇ ਸੀ। ਹੁਣ ਅੱਜ ਅੱਜਕਲ੍ਹ ਦੇ ਨੀ ਪਾਂਦੇ ਹੈਗੇ, ਪੈ ਅੱਜਕਲ੍ਹ ਦੇ ਤਾਂ ਕਹਿੰਦੇ ਨੇ ਹਾਏ ਏਡਾ ਮੋਟਾ ਨੀ ਪਾਂਣਾ।
ਹਾਂਜੀ-ਹਾਂਜੀ ਅਸੀਂ ਲੋਕ ਇੳ ਘਰ ਦੇ ਪਾਂਦੇ ਹੁੰਦੇ ਸਾਂ। ਜਦੋਂ ਅਸੀਂ ਛੋਟੇ ਹੁੰਦੇ ਸਾਂ।
ਹੋਰ ਪਹਿਲੇ ਤਾਂ ਇੰਨੀਆਂ ਊਨਾ ਵੀ ਨਹੀਂ ਹੁੰਦੀਆਂ ਸੀ। ਹੁਣ ਤੇ ਚਲੋ ਵਰਾਇਟੀ ਬੜੀ ਆ ਗਈ ਊਨਾਂ ਦੀ।
ਤੇ ਵਰਾਇਟੀ ਬਹੁਤ ਹੈ।
ਪਹਿਲੇ ਤੇ ਊਨਾ ਹੁੰਦੀਆਂ ਕਿਹੜੀਆਂ ਐਹੀ ਊਨਾ ਹੁੰਦੀਆਂ ਸੀ। ਇੱਕ ਦੋ ਹੋਗੀ ਕਲਰ ਵੀ ਏਡੇ ਡਾਰਕ-ਡਾਰਕ ਪਾਂਦੇ ਹੁੰਦੇ ਸੀ, ਉਹ ਅੱਜਕਲ੍ਹ ਦੇ ਕਲਰ ਹੀ ਇੰਨੇ ਆ
ਜੀ ਕਲਰ ਨਿਊਡ ਕਿੰਨੇ ਨਿਊਟ ਸ਼ੇਡ ਆ ਗਏ ਨੇ।
ਹੂੰ
ਬਹੁਤ ਨਹੀਂ-ਨਹੀਂ ਬਹੁਤ ਅੱਛੀ ਗੱਲ ਹੈ ਤੁਸੀਂ ਬਨਾਦੇ ਹੋ। ਬਹੁਤ ਵਧੀਆ ਹੁੰਦੇ ਨੇ ਹੈ ਜੋ ਕੋ ਮਤਲਬ ਕੋ ਜਾ ਇਹਦੇ 'ਚ ਨੀਘ ਐਦੇ ਹੈਗਾ ਉਹ ਬ ਬਜ਼ਾਰ ਉਹ ਇੰਨੇ ਮਹਿੰਗੇ-ਮਹਿੰਗੇ ਕਾਰਡੀਗਨ ਮਿਲਦੇ ਨੇ ਸਵੈਟਰ ਇੰਨੇ ਕੋਸਟਲੀ ਹੁੰਦੇ ਨੇ।
ਹਾਂਜੀ ਤਿੰਨ-ਤਿੰਨ ਚਾਰ-ਚਾਰ ਹਜ਼ਾਰ ਦੇ ਹੂੰ ਬਿਲਕੁਲ
ਏਂਜ ਜਿਵੇਂ ਪਾਲੋ ਠੰਡ ਹੀ ਨੀ ਲੁਕਦੀ।
ਉਹ ਮਸ਼ੀਨਰੀ ਬੰਨੇ ਹੁੰਦੇ ਨੇ ਨਾ ਇਹ ਹਥ ਬੰਨੇ ਹੁੰਦੇ ਨੇ।
ਹਾਂਜੀ ਉਥੇ ਤੇ ਵ
ਹੱਥ ਤੇ ਬਣੇ ਹੁੰਦੇ ਨੇ ਹੱਥ ਹੂੰ ਅੱਛੇ ਵੀ ਲੱਗਦੇ ਨੇ ਕੋਈ ਵਧੀਆ ਬਣਿਆ ਹੈ ਨਾ ਪ੍ਰੋਪ ਉਪਰ ਵੀ ਇਹ ਨਾਲ ਬਣਿਆ ਹੋਇਆ ਤੇ ਪਿਆਰੇ ਵੀ ਬੜੇ ਲੱਗਦੇ।
ਹਾਂਜੀ ਜੀਨ ਟੋਪ ਨਾਲ ਬੱਚਿਆਂ ਨੇ ਪਾਏ ਹੋਣ ਬਹੁਤ ਸੋਹਣੇ ਲੱਗਦੇ ਨੇ ਬੱਚੇ ਮੈਂ ਅੱਗੇ ਕਿਸੇ ਕੋਲੋਂ ਬਣਵਾਏ ਸੀ ਤੇ ਮੇਰੀ ਗੁੜਿਆ ਪਾਂਦੀ ਏ ਬਹੁਤ ਸੋਹਣੇ ਲੱਗਦੇ ਆ ਸਵੈਟਰ ਜੀਨਸ ਦੇ ਨਾਲ ਸਵੈਟਰ ਮੈਂ ਫਿਰ ਮੈਂ ਕਿਹਾ ਚੱਲ ਹੁਣ ਤੁਹਾਡੇ ਕੋਲੋਂ ਬਣਵਾ ਕੇ ਦੇਖਾਂਗੀ।
ਹੋਰ ਨਾ ਸਾਰੇ ਪੁੱਛਦੇ ਨੇ ਇਹ ਕਿੱਥੋਂ ਆਇਆ ਇਹ ਕਿਥੋਂ ਪਾਇਆ ਸੀ ਤੁਸੀ ਕਿੱਦੋ ਬਣਵਾਇਆ ਏ।
ਹਾਂਜੀ ਅੱਛਾ ਹਾਂਜੀ-ਹਾਂਜੀ ਉਹ ਤੇ ਹੈ।
ਸਾਰੇ ਪੁੱਛਣਗੇ।
ਹਾਂਜੀ ਉਹ ਤੇ ਹੈ ਹੀ ਵਧੀਆ ਚੀਜ਼ ਤੇ ਸਾਰੇ ਪੁੱਛਦੇ ਨੇ ਵੀ ਕਿੱਥੋਂ ਬਨਵਾਈ ਏ ਚੱਲ ਅਸੀਂ ਵੀ ਬਣਵਾ ਲੈਂਨੇ ਆ।
ਹਾਂਜੀ-ਹਾਂਜੀ ਅੱਜ ਕਲ ਹੁਣ ਨਾ ਜ਼ਿਆਦਾ ਇਹੀ ਹੋ ਗਿਆ ਹੈ ਕਿ ਆਪਾਂ ਹੁਣ ਹੱਥ ਦੇ ਪਹਿਲੇ ਕਈ ਲੋਕ ਹੁੰਦੇ ਨੇ ਜਿਹੜੀ ਬਾਹਰੋਂ ਲੈਂਦੇ ਨੇ। ਵੈਸੇ ਜ਼ਿਆਦਾਤਰ ਤੇ ਹੁਣ ਏਹ ਹੀ ਲੈਣ ਲੱਗ ਗਏ ਨੇ ਇੱਕ ਦੂਜੇ ਨੂੰ ਵੇਖ-ਵੇਖ ਕੇ ਇਹਦੀ ਸੋਹਣੀ ਲੱਗ ਰਹੀ ਹੈ ਚੱਲ ਮੈਂ ਵੀ ਬਣਵਾਵਾਂਗੀ।
ਜੀ ਹਾਂਜੀ। ਚਲੋ ਵਧੀਆ ਏ ਬੰਦਾ ਕੁਛ ਨਾ ਕੁਛ ਆਪਣਾ ਆਪਣੇ ਹੱਥ ਦਾ ਹੁਨਰ ਹੈਗਾ ਏ। ਬਹੁਤ ਅੱਛੀ ਗੱਲ ਏ ਵਧੀਆ ਹੁਨਰ ਏ। ਬੰਦਾ ਜਿੱਦਾਂ ਮਰਜ਼ੀ ਦੇ ਬਣਾ ਕੇ ਹੁਣ ਇਹਨਾਂ ਦੇ ਤੁਸੀਂ ਬਣਾਂਦੇ ਹੋ ਤੁਹਾਡੇ ਬੱਚਿਆਂ ਨੂੰ ਕਿੰਨਾ ਸੁੱਖ ਏ ਇਹਦਾ ਤੁਸੀਂ ਬਣਾ-ਬਣਾ ਕੇ ਦਿੰਦੇ ਹੋ ਬੱਚੇ ਵੰਨ ਸੁਵੰਨੇ ਪਾਂਦੇ ਹੋਣਗੇ ਉਹਨਾਂ ਦੇ ਫਰੈਂਡਜ ਵਗੈਰਾ ਮੰਮਾ ਨੇ ਬਣਾਇਆ ਏ ਕਿੰਨਾ ਵਧੀਆ ਏ।
ਹਾਂ ਹੁਣ ਸਕੂਲ ਜਾਂਦੇ ਨੇ ਬੱਚੇ ਸਕੂਲ ਏ ਸਵੈਟਰ ਲੱਗੇ ਦੇ ਨੇ ਇਹਨਾਂ ਨੂੰ ਨਾ ਤੇ ਮੈਂ ਇਹਨਾਂ ਨੂੰ ਘਰ ਹੀ ਬਣਾ ਕੇ ਦਿੱਤੇ ਦੇ ਨੇ ਮਤਲਬ ਉਵੇਂ ਦਾ ਹੀ ਡਿਜ਼ਾਇਨ ਪਾ ਕੇ ਦਿੱਤਾ ਦਾ ਤੇ ਲੱਗਦੇ ਹੀ ਨਹੀਂ ਏ। ਉਹ ਕੀ ਉਹਦੇ ਹੈਗੇ ਆ ਸਕੂਲ ਦੇ ਜਾਂ ਘਰ ਦੇ
ਤੇ ਆਏ।
ਹਾਂ ਉਹੀ ਤੇ ਠੰਡ ਕਿੰਨੀ ਸੀ ਪਿਛਲੀ ਵਾਰ
ਹਾਂਜੀ ਪਿੱਛੇ ਬਹੁਤ ਠੰਡ ਪਈ ਹੈਗੀ ਏ। ਅਸੀ ਬੱਚਿਆਂ ਨੂੰ ਡਬਲ-ਡਬਲ ਨੀਚੇ ਸਵੈਟਰ ਉਤੇ ਕੋਟ ਬੱਟ ਫਿਰ ਡਬਲ-ਡਬਲ ਸਵੈਟਰ ਪਾ ਕੇ ਭੇਜਦੇ ਸੀ ਤਾਂ ਕਿਥੇ ਨਿੱਘ ਆਂਦਾ ਏ। ਬੱਚਿਆਂ ਨੂੰ ਪਿਛਲੀ ਵਾਰੀ ਠੰਢ ਬਹੁਤ ਪਈ ਏ ਇਸ ਵਾਰ ਗਰਮੀ ਬਹੁਤ ਏ। ਹਾਂਜੀ-ਹਾਂਜੀ ਠੰਢ ਲੱਗ ਜਾਂਦੀ ਏ। ਹਾਂ ਕੁ ਮਤਲਬ ਸਰਦੀ ਜਿੰਨੀ ਪਈ ਹੈ ਨਾ ਓਨੀ ਜ਼ਿਆਦਾ ਗਰਮੀ ਪੈ ਰਹੀ ਹੈ। ਉਨੀ ਜ਼ਿਆਦਾ ਗਰਮੀ ਪੈਣ ਲੱਗ ਗਈ ਹੈ।
ਹੋਰ ਇੱਧਰ ਸਵੇਰੇ ਇੰਨਾ ਵਧੀਆ ਮੌਸਮ ਸੀ ਸਾਢੇ ਦਸ ਵਜੇ ਨਾਲ ਐਵੇਂ ਲੱਗ ਰਿਹਾ ਸੀ। ਕਿ ਸਾਰਾ ਦਿਨ ਹੀ ਬਾਰਿਸ਼ ਆਏਗੀ।
ਹਾਂਜੀ-ਹਾਂਜੀ ਇੱਥੇ ਵੀ ਬਾਰਿਸ਼ ਆ ਰਹੀ ਸੀ ਸ ਸਾਡੇ ਇੱਥੇ ਵੀ ਇੱਥੇ ਠੰਡੇ ਮੌਸਮ ਵਾਲੀ ਬਾਰਿਸ਼ ਨੀ ਸੀ ਘੁੰਮੇ ਵਾਲੀ ਬਾਰਿਸ਼ ਆ ਰਹੀ ਸੀ।
ਹਾਂ।
ਗਰਮੀ, ਗਰਮੀ
ਉਈ ਇਹ ਹੁਣ ਇਧਰ ਬਾਰਿਸ਼ ਤੇ ਹੋ ਕੇ ਚਲੀ ਗਈ ਹਾਂ ਐਵੇਂ ਸੇਮ ਇੱਧਰ ਵੀ ਐਵੇਂ ਹੀ ਸੀ ਪਹਿਲੇ ਤੇ ਬਾਰਿਸ਼ ਹੋ ਕੇ ਚਲੀ ਗਈ ਲੇਕਿਨ ਹੁਣ
ਪਰ ਇਹ ਬਹੁਤ ਜਾਦਾ ਪੈ ਰਹੀ ਹੈ। ਜਿਵੇਂ ਪਹਿਲੇ ਸਰਦੀਆਂ ਸੀ ਇੰਨੀ ਜਾਦਾ।
ਹਉ ਹਾਂਜੀ-ਹਾਂਜੀ।
ਇੰਨੇ ਬੀਪੀ ਵੱਧ ਰਹੇ ਨੇ ਉਹਦੇ ਨਾਲ ਹੀ ਗਰਮੀ ਕਰਕੇ ਕੁਛ ਖਾ ਨਹੀ ਸਕਦੇ ਗਰਮ ਚੀਜ਼।
ਹਾਂਜੀ-ਹਾਂਜੀ ਪਾਣੀ ਪੀ-ਪੀ ਕੇ ਪੇਟ ਆਫ਼ਰ ਜਾਂਦਾ ਹੈ ਪਾਣੀ ਕਿੰਨਾ ਪੀਤਾ ਜਾਂਦਾ ਹੈ।
ਸਹੀ ਗੱਲ ਹੇ।
ਇਨਾ ਪੀ ਲੈਂਦਾ ਬੰਦਾ। ਗਰਮੀ ਲਗਦੀ ਹੈ ਪਾਣੀ ਪੀ ਲੈਨੇ ਹਾਂ ਰੋਟੀ ਖਾਣ ਦਾ ਟਾਈਮ ਆਂਦਾ ਰੋ ਟੀ ਖਾਦੀ ਨੀ ਜਾਂਦੀ। ਅੱਜ ਅਸੀਂ ਸਵੇਰ ਦੇ ਸਿਰਫ ਚਾਵਲ ਹੀ ਖਾਧੇ ਆ ਰੋਟੀ ਖਾਧੀ ਨੀ ਗਈ। ਗਰਮੀ ਪਾਣੀ ਪੀ-ਪੀ ਕੇ ਬਸ ਹੁਣ ਰੋਟੀ ਖਾਧੀ ਹੈ।
ਹਾਂ ਉਹ ਹੀ ਨਾ ਬਸ ਇਹੀ ਹਮ ਆਪਾਂ ਪਾਣੀ ਵੀ ਤੇ ਕਿੰਨਾ ਪੀਨਲ ਪੀ ਲੈਂਦੇ ਹਾਂ ਨਾ ਲਿਮਿਟ ਤੋਂ ਜਾਦਾ ਹੀ ਪੀ ਲੈਨੇ ਹਾ ਆਪਾ ਪਾਣੀ।
ਹਾਂਜੀ-ਹਾਂਜੀ ਸਹੀ ਗੱਲ ਹੈ।
ਬਸ ਉਹਦੇ ਫੇਰ ਸਾਰਾ ਦਿਨ ਦੀ ਭੁੱਖ ਮਰ ਜਾਂਦੀ ਹੇ।
ਹਾਂਜੀ-ਹਾਂਜੀ ਉਹੀਓ ਨਾ। ਮਤਲਬ ਇੱਕ ਦਮ ਠੰਡਾ-ਠੰਡਾ ਪਾਣੀ ਵੇਖ ਕੇ ਅਸੀ ਪੀ ਲੈਨੇ ਹਾਂ ਨਾ। ਹਾਂਜੀ ਉਹੀ ਨਾ ਪਾਣੀ ਵੀ ਕਹਿੰਦੇ ਆ ਸਾਬ ਦਾ ਹੀ ਪੀਣਾ ਚਾਹੀਦਾ ਪਰ ਗ ਗਰਮੀ ਇੰਨੀ ਲੱਦੀ ਹੈ ਪਿਆਸ ਬੜੀ ਲਗਦੀ ਗਰਮੀ ਚ ਫੇਰ ਪੀਤਾ ਜਾਂਦਾ ਏ।
ਪਾਣੀ ਤੇ ਕਹਿੰਦੇ ਨੇ ਪੀਣਾ ਚਾਹੀਦਾ ਸਾਨੂੰ ਆਪਣੇ ਵੇਟ ਦੇ ਅਕੋਰਡਿੰਗ। ਲੇਕਿਨ ਆਪਾਂ ਤਾਂ ਉਸ ਤੋਂ ਵੀ ਜਾਦਾ ਓਵਰ ਪੀ ਲੈਂਦੇ ਹਾਂ।
ਹਾਂਜੀ-ਹਾਂਜੀ ਅਸੀਂ ਓਵਰ ਪੀ ਲੈਂਦੇ ਹਾਂ ਨਾ ਤਦ-ਤਦ ਹੀ ਸਾਡਾ ਪੇਟ ਤਾਂ ਆਫਰ ਜਾਂਦੀ ਹੈ।
ਓਹੀ ਤੇ।
ਹਾਂਜੀ। ਓਹੀਓ ਨਾ ਉਹ ਤੇ, ਉਹ ਤੇ ਸਹੀ ਹੈ ਜਿੰਨਾ ਜ਼ਰੂਰਤ ਹੈ ਓਨਾ ਪੀਓ ਅਸੀਂ ਤਾਂ ਵੱਧ ਹੀ ਪੀ ਲੈਨੇ ਹਾਂ।
ਹਾਂਜੀ ਓਹੀ ਨਾ।
ਹਾਂਜੀ ਚਲੋ ਕੋਈ ਨੀ ਮੈਂ ਤੁਹਾਨੂੰ ਦੱਸਾਂਗੀ ਫੇਰ ਸਵੈਟਰ ਦਾ।
ਹਾਂਜੀ-ਹਾਂਜੀ ਤੁਸੀਂ ਮੈਨੂੰ ਨਾ ਇੱਕ ਇੱਕ ਵਾਰ ਸਾਰਾ ਕਲਰ ਵਗੈਰਾ ਹਨਾ
ਹਾਂਜੀ ਕੋਈ ਨੀ ਮੈਂ ਕਲਰ ਵਗੈਰਾ ਦੱਸਾਂਗੀ ਤੁਹਾਨੂੰ ਫੇਰ ਤੁਸੀਂ ਲੈ ਨਾ ਤੇ ਕੋਈ ਨੀ ਸਰਦੀਆਂ ਤੱਕਨ ਫ ਬਣ ਜੇ
ਹਾਂਜੀ-ਹਾਂਜੀ ਆਰਾਮ ਨਾਲ ਸਰਦੀਆਂ ਤੱਕ ਨ ਬਣ ਜੇਗਾ। ਕੋਈ ਗੱਲ ਨੀ ਤੁਸੀਂ ਮੈਨੂੰ ਦੱਸਣਾ ਚਲੋ ਠੀਕ ਹੈ ਫੇਰ ਕਰਦੇ ਆ ਗੱਲ।
ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਠੀਕ ਹੈ ਓਕੇ ਜੀ, ਓਕੇ-ਓਕੇ।
ਬੋਲੋ।